ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ।
ਹਾਂਜੀ ਵਧੀਆ ਤੁਸੀਂ ਸੁਣਾਓ?
ਬਾ ਵਧੀਆ ਠੀਕ ਠਾਕ ਹੋਰ ਪ੍ਰਸ਼ਾਦਾ। ਪਾਣੀ ਛਕ ਲਿਆ ਜੇ।
ਹਾਂਜੀ ਹਾਂਜੀ, ਛਕਲਿਆ ਜੀ ਹੁਕਮ ਕਰੋ ਤੁਸੀਂ ਛਕਲਿਆ।
ਹਾਂ, ਬਸ ਤਿਆਰੀ ਬ ਥੋੜ੍ਹੀ ਦੇਰ ਵਿੱਚ ਛਕਦੇ ਆ ਪ੍ਰਸ਼ਾਦਾ।
ਅੱਛਾ ਜੀ, ਕੀ ਬਣਾਇਆ ਨਾਲ।
ਅੱਜ ਬਸ ਆਪਾਂ ਦਾਲ ਬਣਾਈ ਦੀ ਐ ਜੀ ਮੂੰਗੀ ਧੋਤੀ ਤੇ ਨਾਲ। ਪ੍ਰਸ਼ਾਦੇ ਨੇ।
ਅੱਛਾ।
ਹਾਂਜੀ ਹਾਂਜੀ ਹਾਂਜੀ।
ਚੱਲੋ ਵਧੀਆ।
ਬਸ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਘਰ ਪਰਿਵਾਰ?
ਸਭ ਵਧੀਆ ਜੀ ਸਭ ਵਧੀਆ।
ਅੱਛਾ।
ਹਾਂਜੀ ਹਾਂਜੀ।
ਤੁਆਡੇ ਪਾਪਾ ਜੀ ਠੀਕ ਰੈਂਦੇ ਨੇ?
ਹਾਂਜੀ-ਹਾਂਜੀ ਪਾਪਾ ਜੀ
ਚਲ ਚੰਗੀ ਗੱਲ ਏ। ਕੰਮ ਜਾਂਦੇ ਕੇ ਨਈ ਆੱਜ-ਕਾੱਲ?
ਕੰਮ ਨਾ ਹੋ ਗਯਾ ਕੰਮ ਥੋੜਾ ਹੈਗਾ ਈ ਏ ਬਸ, ਚੱਲਣ ਲੱਗਾ ਏ ਥੋੜਾ ਟਾਈਮ ਤਕ ਚੱਲ ਜੇਗਾ। ਅਗਸਤ ਦੇ ਮਿੰਨ੍ਹੇ ਚੱਲੇਗਾ, ਸ਼ੁਰੂ ਹੋਵੇਗਾ ਕੰਮ।
ਏ ਹਾਂ ਵੈਸੇ ਐ ਦਿਨਾਂ 'ਚ ਨਾ ਕੰਮ ਥੋੜਾ ਘੱਟ ਈ ਹੁੰਦੈ, ਹੈਨਾ।
ਹਾਂਜੀ ਕੰਮ ਕਰਕੇ ਹੁੰਦਾ। ਓ ਬਰਸਾਤਾਂ ਕਰਕੇ ਨਾ ਥੋੜਾ ਬਰਤਨਾਂ ਦਾ ਕੰਮ ਆਂਦੈ, ਓ ਵੀ ਚਮਕ ਉੜ ਜਾਂਦੀ ਏ ਨਾ ਬਰਸਾਤਾਂ ਕਰਕੇ।
ਅੱਛਾ, ਠੀਕ ਐ-ਠੀਕ ਐ। ਅੱਛਾ। ਤੇ ਏੱਕ ਹੋਰ ਕੰਮ ਬਾਰੇ ਵੀ ਕੈਂਦੇ ਵੇ ਨਾ ਤੁਸੀ ਕਿ ਕੰਮ ਸ਼ੁਰੂ ਕਰਨੈ ਮੈਂ।
ਹਾਂਜੀ।
ਕੱਪੜਿਆਂ ਦਾ ਤੁਸੀ ਕੈ ਰੇ ਨੇ ਕਿ ਕੱਪੜੇ ਲੇਡੀਜ਼ ਸੂਟਾਂ ਦਾ ਕੰਮ ਸ਼ੁਰੂ ਕਰਨੈ।
ਹਾਂਜੀ-ਹਾਂਜੀ-ਹਾਂਜੀ।
ਅੱਛਾ! ਤੇ ਮੈਂ ਉਸੀ ਬਾਰੇ ਤੁਆਨੂੰ ਦਸਨਾ ਸੀ ਨਾ ਲੇਡੀਜ਼ ਸੂਟ ਅਗਰ ਲੈਣੇ ਨਾ ਤੇ ਸਾਡੇ ਅੱ ਥੇ ਹੈ ਨੇੜੇ ਈ ਐ ਆਪਣਾ ਸ਼ੈਰ ਏ ਅੰਬਾਲੇ ਵੀ ਤੇ ਏੱਥਰ ਯੂਪੀ ਅਲੇ ਪਾਸੇ ਵੀ ਨਾ ਸਸਤੇ ਮਿਲਦੇ ਨੇ ਕੱਪੜੇ ਬੜੇ।
ਹਾਂਜੀ।
ਓਥੋਂ ਤੁਸੀ ਲਿਆਓਗੇ ਤੇ ਵਰਾਇਟੀ ਵੀ ਮੈਂ ਤੁਆਨੂੰ ਦੱਸ ਦਾਂਗਾ, ਕੋਈ ਗੱਲ ਨੀ ਕਿਉਂਕਿ ਆਪਾਂ ਕੀਤਾ ਦਾ ਨਾ ਕੰਮ ਐ। ਤਾਂ ਕੈ ਰਿਆਂ ਤੁਆਨੂੰ ਮੈਂ।
ਅੱਛਾ। ਕਿੱਥੋਂ ਲੇਅ ਆਂਦਾ ਕਪੜਾ
ਕੱਪੜਾ ਤੁਸੀ ਯਾਂ ਐ ਅੰਬਾਲੇ ਤੋਂ ਲੱਲ ਲੋ। ਇੱਥੇ ਮਿਲ ਜਾਂਦੇ ਨ। ਤੇ ਆਪਣਾ ਥੋੜੇ-ਥੋੜੇ ਲਿਆਣੇ ਨੇ ਸੂਟ ਆਪਣਾ ਯਾਦਾ ਨੀ ਏ ਇੱਕੋ ਫੈਬਰਿਕ ਨੀ ਲੈਣਾ। ਥੋੜਾ-ਥੋੜਾ ਫਰਕ ਪਾ ਕੇ ਨਾ ਦੋ ਸੂਟ ਕੇ ਕੋਟਨ ਦੇ ਹੋ ਗੇ, ਦੋ ਦੂਸਰੇ ਹੋ ਗੇ ਜਿਵੇਂ ਆੱਜ-ਕਾੱਲ ਚੱਲਦੇ ਨੇ। ਹਾਂ ਓਸ ਸਾਬ ਨਾਲ ਦੋ ਦੁ ਤਿੰਨ-ਤਿੰਨ ਸੂਟ ਰੱਖੋ ਨੀ ਤੇ ਫੇਰ ਏਦੇ ਰਿਵਾਜ਼ ਬਦਲਦੇ ਰੈਂਦੇ ਨਾ
ਲੇਡੀਜ਼ ਸੂਟ ਲੈਣੇ ਨੇ ਯਾਂ ਜੇੈਂਟਸ?
ਨਈ ਲੇਡੀਜ਼। ਜੈਂਟਸ ਦਾ ਤੇ ਜੀਨਸ ਪੈਂਟਾਂ ਹੁੰਦੀਐ ਨਾ ਓ ਤੇ ਪਤਾ ਈ ਏ ਰੇਡੀਮੇਟ ਈ ਪਾਂਦੇ ਨੇ ਆੱਜ-ਕਾੱਲ ਸਾਰੇ ਮੁੰ ਡੇ ਹੋ ਗੇ, ਜੋ ਵੀ ਹੋ ਗਿਆ।
ਨੀ ਪਾਂਦੀਆਂ।
ਨਈ ਹਾਂ ਲੇਡੀਜ਼ ਸੂਟ ਦਾ ਕੰਮ ਬੜਾ ਵਧੀਆ ਚੱਲਦਾ ਜੇ। ਕਰਨ ਆਲਾ ਹੋਵੇ ਨਾ ਬੰਦਾ
ਹੂੰ।
ਕੋਈ ਨੀ ਮੈਂ ਸਾਨੰ ਤੇ ਐਕਸਪੀਰੀਅੰਸ ਹੈਗਾ ਪਾਂ ਤੁਆਨੂੰ ਦੱਸਾਂਗੇ। ਕੰਮ ਸ਼ੁਰੂ ਕਰਾ ਦਾਂਗੇ ਆਪਾਂ, ਲੇਡੀਜ਼ ਸੂਟ ਦਾ ਨਾ।
ਹਾਂ, ਦੱਸ ਦਾਂਗੇ ਸਾਰਾ
ਅੱਛਾ।
ਹਾਂ।
ਲੇਡੀਜ਼ ਸੂਟ ਮਤਲਬ ਕਿਹੋ ਜਿਹੇ ਹੁੰਦੇ ਨੇ ਸੂਟ ਮਤਲਬ ਜੜੇ ਮਤਲਬ ਕੋਈ ਸੂਟ ਹੁੰਦੈ ਜਿਵੇਂ ਘਾਰ ਦੇ ਪਾਣ ਵਾਲੇ ਹੁੰਦੇ ਨੇ ਯਾ ਰੇਡੀ ਓ ਜੜੇ ਹੁੰਦੇ ਨੇ ਓ ਪਾਰਟੀ
ਹਾਂ ਇੱਕ ਇੱਕ ਲੋਕਲ ਹੁੰਦੇ ਨੇ ਆਪਣੇ ਲੋਕਲ ਮਤਲਬ ਜਿਹੜੇ ਇੱਕ ਡੇਲੀ ਯੂਜ ਵਾਲੇ ਹੁੰਦੇ ਨੇ ਇੱਕ ਓ ਆਪਣਾ ਪਾਰਟੀ ਵੇਅਰ ਹੁੰਦੇ ਨੇ, ਤੇ ਦੋਨੋ ਵਰਾਇਟੀਆਂ ਰੱਖਣੀਆਂ।
ਅੱਛਾ।
ਹਾਂ, ਦੋਨੋ ਰੱਖੋਗੇ ਨਾ। ਪਾਰਟੀ ਵੇਅਰ ਮਹਿੰਗਾ ਬੜਾ ਹੁੰਦਾ ਸੂਟ ਓ ਪੰਜ ਸੱਤ ਹਜ਼ਾਰ ਤੋਂ ਸਟਾਰਟ ਹੁੰਦਾ ਸੂਟ ਓ।
ਸਈ।
ਤੇ ਓ ਵੀਹ-ਵੀਹ ਪੱਚੀ-ਪੱਚੀ ਹਜ਼ਾਰ ਤੱਕ ਚਲਾ ਜਾਂਦਾ।
ਅੱਛਾ ਜੀ।
ਪਾਰਟੀ ਵੇਅਰ ਬੜੇ ਮਹਿੰਗੇ ਸੂਟ ਨੇ ਤੇ ਜਿਹੜੇ ਡੇਲੀ ਯੂਜ ਦੇ ਨਾ ਓ ਮਿਲ ਜਾਂਦੇ ਨੇ ਹਜ਼ਾਰ ਪੰਦਰਾਂ ਸੌ ਤੋਂ ਸ਼ੁਰੂ ਹੁੰਦਾ। ਦੋ ਤਿੰਨ ਹਜ਼ਾਰ ਰੁਪਏ ਤੱਕ ਪਹੁੰਚ ਜਾਂਦਾ ਬਸ ਜਿਹੜੇ ਤੁਹਾਡੇ ਇਲਾਕੇ ਦੇ ਹਿਸਾਬ ਨਾਲ। ਡੇਲੀ ਯੂਜ ਆਲਾ ਈ ਵਿਕੇਗਾ ਉੱਥੇ ਪਰ ਐ ਜਿਹੜਾ ਪਾਰਟੀ ਵੇਅਰ ਆ ਨਾ ਓ ਘੱਟ ਈ ਵਿਕੇਗਾ।
ਹਾਂਜੀ-ਹਾਂਜੀ, ਕੋਈ ਇੱਥੇ ਹੁੰਦਾ ਵੀ ਨੀ ਨਾ ਜਿਆਦਾ ਫੰਕਸ਼ਨ ਵਗੈਰਾ।
ਹਾਂ, ਕੋਈ ਨੀ ਮੈਨੂੰ ਦੱਸਿਆ ਜੇ ਹੂੰ ਹਾਂ ਰੈਗੂਲਰ ਚੱਲਣਗੇ। ਉਹ ਥੋੜੇ ਤੁਹਾਨੂੰ ਸਸਤੇ ਦੇਣਗੇ ਦੋ ਤਿੰਨ ਸੌ ਦਾ ਮਾਰਜਨ ਹੁੰਦਾ ਈ ਇੱਕ ਸੂਟ ਚ ਰੱਖਦੇ ਨੇ।
ਅੱਛਾ।
ਤੁਸੀਂ ਲਿਆਓਗੇ ਜਿਵੇਂ ਆਪਣਾ ਹਜ਼ਾਰ ਰੁਪਏ ਦਾ ਤੇ ਪੰਦਰਾਂ ਸੌ ਦਾ ਵੇਚ ਦੇਣਾ। ਇੱਕ ਸੂਟ ਚ ਚਾਰ ਪੰਜ ਸੌ ਦਾ ਮਾਰਜਨ ਹੁੰਦਾ।
ਅੱਛਾ ਜੀ।
ਪਰ ਹੋਵੇ ਵਧੀਆ ਸੂਟ ਦੇਖਣ ਆਲੇ ਨੂੰ ਪਸੰਦ ਆਵੇ ਨਾਲ ਹੀ ਓ ਲੈ ਲਵੇ ਬਸ।
ਅੱਛਾ ਜੀ।
ਹਾਂ
ਤੁਸੀਂ ਮੂੰ ਦੁਕਾਨ ਤੁਹਾਨੂੰ ਪਤਾ ਹੋਏਗਾ ਜਾਂ ਉੱਥੇ ਆਪ ਈ ਜਾ ਕੇ ਪਤਾ ਕਰਨਾ ਪਏਗਾ ਮੈਨੂੰ।
ਸਭ ਦੁਕਾਨਾਂ ਪਤਾ ਕੋਈ ਨੀ ਭੇਜ ਦਾਂਗਾ ਸਾਡਾ ਰੈਫਰੰਸ ਦੇ ਦਿਆ ਜੇ ਕੀ ਉਹਨਾਂ ਨੇ ਭੇਜਿਆ। ਭਾਜੀ ਨੇ ਭੇਜਿਆ ਫਿਰ ਆਪਣੇ ਆਪ ਦੱਸ ਦੇਗਾ ਸਭ ਕੁਛ।
ਠੀਕ ਐ।
ਉਹ ਸਾਬ ਨਾਲ ਸੂਟ ਕੱਢ ਦੇਗਾ ਨਾ ਬਈ ਇੰਨੇ ਇੰਨੇ ਚਾਹੀਦੇ ਨੇ ਦੋ ਦੋ ਤਿੰਨ ਤਿੰਨ ਪੀਸ ਲੈਣੇ ਨੇ।
ਤੇ ਕੁਛ ਡਿਸਕਾਊਂਟ ਵੀ ਮਿਲਦਾ।
ਹਾਂ ਜ਼ਿਆਦਾ ਸੂਟ ਲੋਗੇ ਫਿਰ ਤੇ ਥੋਕ ਦੇ ਪਾ ਈ ਮਿਲਣਗੇ ਨਾ ਰਿਟੇਲ ਦੇ ਆਪਾਂ ਨੂੰ।
ਅੱਛਾ।
ਹੂੰ,
ਫਿਰ ਵੀ ਕਿੰਨਾ ਕੁ ਮਤਲਬ ਡਿਸਕਾਊਂਟ ਮਤਲਬ ਮੈਨੂੰ ਫਿਰ ਕਿੰਨੀ ਕ ਕਮਾਈ ਹੋ ਮੈਂ ਦੋ ਤਿੰਨ ਸੂਟ
ਹਜ਼ਾਰ ਪੰਦਰਾਂ ਸੌ ਦੇ ਮਿਲ ਈ ਜਾਣਗੇ ਦੋ ਤਿੰਨ ਸੂਟ ਅਗਰ ਵੇਚ ਦਿੰਦੇ ਓ ਤੇ।
ਅੱਛਾ ਜੀ।
ਹੂੰ।
ਕਿਆ ਵੈਸੇ ਤੇ।
ਹਾਂ।
ਦੇਖਣੀ ਆ ਕੋਈ
ਹਾਂ ਹਾਂ, ਕੋਈ ਗੱਲ ਨੀ।
ਹਾਂਜੀ।
ਹੋਰ ਠੀਕ ਸਭ ਘਰ ਪਰਵਾਰ ਤੁਹਾਡੇ। ਅੱਛਾ ਤੇ ਤੁਸੀਂ ਏਧਰ ਗਏਦੇ ਦੇ ਬਣਾਲੋ- ਅੰਬਾਲਾ ਸੈਡ ਗਏ ਦੀ ਸੀ ਗੁਰਦੁਆਰੇ ਸੱਜੋ ਖੜਾ ਸਾਹਿਬ-
ਹਾਂਜੀ।
ਅੱਛਾ।
ਨੀ ਮੈਂ ਚ ਕਦੀ ਟਾਈਮ ਮਿਲ ਜਾ ਤੇ ਵੇ ਵੂ ਆਈ- ਲੇ ਚਾਅ ਮਠੇ ਪਾ ਦੇ ਏਨਾ ਚ
ਗੁਰਦੁਆਰਾ ਬੋਤ ਸੋਣਾ ਬਣਿਆ ਦਾ ਨਾ
ਆ
ਮੈਂ ਵੀ ਏਕ ਵਾਰ ਗਿਆ ਸੀ ਦਰਸ਼ਨ ਕੀਤੇ ਦਿ ਨੇ ਉੱਥੇ ਦੇ।
ਹੂੰ ਚਮਤਕਾਰੀ ਤੇ ਕ ਹੂੰ
ਸਰੋਵਰ ਵ ਆ
ਹੋਰ? ਡੇਟ ਓ ਬਣਾਏਆ ਹੋਏਆ ਨਾ ਸਰੋਵਰ ਦੁਆਾਰੇ
ਅੱਛਾ ਨਵਾਂ ਬਣਾਐਆ ਜ ਹੁਣ?
ਹਾਂ ਸਾਰਾ, ਰੀਕਵਰੀ ਕੀਤੀ ਨਾ ਬਰਾ
ਹਾਂ ਓ ਨਾ ਮੈਂ ਪਿਛਲੀ ਵਾਰ ਗੇਆ ਸੀ ਨਾ ਸਾਰਾ ਓਤੋਂ ਜੇਵੇਂ ਪੱਥਰ ਪੁਰਾਣਾ ਤੋੜਦਾ ਸੀ ਓ ਨਵਾਂ ਲਾਏਆ ਹੋਣੇ।
ਹਾਂਜੀ ਨਵਾ ਲਾਏਆ
ਹੂੰ ਚ ਸੰਗਤ ਬੜੀ ਆਦੀ ਨਾ ਓਥੇ ਹਰ ਸੰਡੇ ਨੂੰ ਸੰਗਤ
ਸੰਡੇ ਨੂੰ ਬੜੀ ਹੁੰਦੀ
ਸ ਸਮਜ ਲੋ ਸਹ ਹੁੰਦੀ ਆਣ-ਜਾਣ ਲੱਗਾ ਈ ਹੁੰਦਾ ਪੈਰ ਰਖਨ ਦੀ ਜਗਾ ਨੀ ਹੁੰਦੀ।
ਹਾਂ ਐ ਗਲ ਤੇ ਹੈ, ਚਲੋ
ਹਾਂਜੀ।
ਵਧੀਆ ਜੀ ਜਾਣਾ ਚਾਈਦਾ ਅਪਣੇ ਦਰਸ਼ਨ ਮੇਲੇ ਕਰਨੇ ਚਾਈਦਾ। ਹਾਂ
ਕੀਤੇ ਜਾਂਦਾ ਨੀ ਘੁੰਮਣ ਗਰਮੀ ਵੇਚ?
ਨਈ ਗਰਮੀਆਂ ਚ ਬੋਤ ਗਰਮੀ ਬੜੀ ਪੈ ਰਈ ਐ ਏਸ ਕਰਕੇ ਆਪਾਂ ਨੀ ਜਾਂਦੇ। ਗਰਮੀ ਚ ਨੀ ਜਾਈਦਾ।
ਛਾ ਹਾਂ ਬੰਦੇ ਦਾ ਮਨ ਕਰ ਵੀ ਜਾਂਦਾ ਕੀਤੇ ਜਾਦਾ ਬੰਦਾ ਕੈਂਦਾ ਯਾ ਏਨੀ ਗਰਮੀ ਓਥੇ ਜਾਏ ਘੁੰਮਣ-ਫਿਰਨ।
ਘੁੰਮੇਆ ਨੀ ਜਾਂਦਾ ਨਾ ਆਪਾਂ ਓ ਯਾਦਾ ਵੈਸੇ ਦੀਵਾਲੀ ਕੋਲ ਮੌਸਮ ਵਧੀਆ ਹੁੰਦਾ ਨਾ ਫੇਰ ਦੀਵਾਲੀ ਕੋਲ ਜਾਈਦਾ ਥੋੜਾ ਜੇਆ ਘੁੰਮਣ-ਫਿਰਨ।
ਕੇੜੀ ਸਾਲ?
ਦੀਵਾਲੀ ਕੋਲ ਕਦੀ ਆਪਾਂ ਕਦੇ ਦਰਬਾਰ ਸਾਹਿਬ ਚਲੇ ਜਾਂਦੇ ਆ ਅੰਮ੍ਰਿਤਸਰ ਸੈਬ।
ਅੱਛਾ ਜੀ।
ਤੇ ਕਦੀ ਏਧਰਲੇ ਪਾਸੇ ਚਲੀ ਜਾਈਦਾ ਹਜ਼ੂਰ ਸਾਹਿਬ ਵਾਲੇ ਪਾਸੇ।
ਅੱਛਾ, ਕੀਨਾ ਟਾਈਮ ਲਾ ਕੇ ਆਂਨੋ ਓ ਫੇਰ?
ਬਸ ਦੋ ਦਿਨ ਜਾਂਦੇਆਂ ਲੱਗਦੇ ਨੇ ਚਾਰ ਦੇਨ ਓਥੇ ਰਈਦਾ ਐ ਦੋ ਦਿਨ ਵਾਪਸੀ ਅੱਠ ਦੇਨ ਲੱਗਦੇ ਨੇ।
ਅੱਛਾ ਜੀ, ਚਲੋ ਵਧੀਆ ਗਲ ਏ, ਸਾਬ ਕੀਤਾਬ ਹੁੰਦਾ
ਟਿਕਟ ਦਾ
ਹਾਂਜੀ
ਟਿਕਟ ਪਹਿਲੇ ਬੁੱਕ ਕਰਾਉਣੀ ਪੈਂਦੀ ਕਿਉਂਕਿ ਰਸ਼ ਬੜਾ ਹੁੰਦਾ ਨਾ ਇ ਇੱਕ ਦੋ ਮਹੀਨੇ ਪਹਿਲੇ ਬੁੱਕ ਕਰਾਣੀ ਪੈਂਦੀ ਏ
ਕਦੋਂ ਸ਼ੁਰੂ ਹੋਣੀਆਂ ਕੁਛ ਨੀ
ਇਹ ਜਿਵੇਂ ਦੋ ਤਿੰਨ ਤਿੰਨ ਮਹੀਨੇ ਪਹਿਲੇ ਸ਼ੁਰੂ ਹੋ ਜਾਂਦੀ ਟਿਕਟ ਆਉਣ
ਅੱਛਾ
ਹਾਂ ਜਿਵੇ ਨਵੰਬਰ 'ਚ ਜਾਣਾ ਤੇ ਅਪਾਂ ਬਾਂਰਾ ਸਤੰਬਰ ਤੁਸੀਂ ਟਿਕਟ ਕਰਾ ਰਿਹਾ
ਠੀਕ
ਹਾਂ ਨਹੀਂ ਜੇ ਜਾਣਾ ਮੈਨੂੰ ਦਸ ਹਜ਼ਾਰ ਟਿਕਟ ਕਰਾ ਦਵਾਂਗਾ ਕੋਈ ਗੱਲ ਨਹੀਂ
ਅਸੀਂ ਪਿਛਲੀ ਵਾਰ ਗਏ ਸੀ ਸਾਡੀ ਕਨਫਰਮ ਨੀ ਹੋਈ ਬੜਾ ਖੱਜਲ ਖੁਆਲ ਹੋ ਕੇ ਆਏ ਵਾਪਸ
ਹਾਂ ਏ ਗੱਲ ਤੇ ਹੈ ਬੜਾ ਔਖਾ ਹੁੰਦਾ ਲੰਬਰ ਸਫ਼ਰ ਬੜਾ ਲੰਬਾ ਹੈ ਨਾ ਸਫ਼ਰ ਬਹੁਤ ਲੰਬਾ ਹੈਗਾ ਹਜ਼ੂਰ ਸਾਹਿਬ ਦਾ ਨਾ
ਹੋਰ ਬੜਾ ਟਾਈਮ ਲੱਗ ਜਾਂਦਾ ਪਤਾ ਨੀ ਛੱਤੀ ਘੰਟੇ ਲਗ ਜਾਂਦੇ ਬੜੀ ਪਰੇਸ਼ਾਨੀ ਹੁੰਦੀ ਏ
ਬਾਕੀ ਉੱਥੇ ਆਨੰਦ ਬੜਾ ਹੈਗਾ
ਹਾਂ ਸੀਟ ਬੁੱਕ ਹੋਏ ਨਾ ਫਿਰ ਟੈਂਨਸ਼ਨ ਨਹੀਂ ਹੈ
ਫਰੀ ਹੁੰਦੀ ਟੈਨਸ਼ਨ 'ਚ ਮਾਹੌਲ ਵਧੀਆ ਮੰਨ ਜਾਂਦਾ ਨਾ ਸਾਰੇ ਆਪਣੇ ਹੀ ਹੁੰਦੇ ਨੇ ਵੈਸੇ ਤੇ ਉੱਥੇ
ਹਾਂ ਇਹ ਗੱਲ ਤੇ ਹੈ ਬਹੁਤ ਸੰਗਤ ਜਾਂਦੀ ਸੀ ਆਪਣੇ ਸ਼ਹਿਰ ਤੋਂ ਸਾਡੇ
ਹਾਂਜੀ ਹਾਂਜੀ
ਹਮ ਚਲੋ
ਚਲੋ ਠੀਕ ਹੈ ਜੀ ਸਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ